ਹ।
ਸਤਿ ਸ਼੍ਰੀ ਅਕਾਲ ਜੀ।
ਹੈਲੋ।
ਹੈਲੋ। ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸ਼੍ਰੀ ਅਕਾਲ। ਹੋਰ ਕਿਵੇਂ ਠੀਕ ਹੋ।
ਹਾਂਜੀ ਮੈਂ ਵਧੀਆ ਜੀ। ਤੁਸੀਂ ਸੁਣਾਓ।
ਅਸੀਂ ਵੀ ਵਧੀਆ ਜੀ।
ਅੱਛਾ ਜੀ ਕੀ ਕਰਦੇ ਪਏ ਹੋ।
ਮੈਂ ਤੇ ਫ੍ਰੀ ਸੀ ਬਸ।
ਫ੍ਰੀ ਸੇ।
ਹਾਂਜੀ-ਹਾਂਜੀ।
ਅੱਛਾ ਜੀ। ਮੈਂ ਵੀ ਫ੍ਰੀ ਸੀ ਮੈਂ ਕਿਹਾ ਚੱਲ ਧੰਨੂੰ।
ਤੁਹਾਡੀ ਆਵਾਜ਼ ਤੇ ਹੋਲੀ ਆਂਦੀ। ਹਾਂਜੀ।
ਹੁਣ ਠੀਕ ਆਉਂਦੀ ਪਈ ਏ।
ਹਾਂਜੀ-ਹਾਂਜੀ ਹੁਣ ਠੀ
ਅੱਛਾ ਮੈਂ ਕਿਹਾ ਸੀਗੀ ਮੈਂ ਫ੍ਰੀ ਆ ਚੱਲ ਤੁਹਾਨੂੰ ਕੋਲ ਹੀ ਕਰ ਲੈਨਾ। ਹੈਲੋ।
ਲੋ।
ਹਾਂਜੀ ਤੁਹਾਡੀ ਆਵਾਜ਼ ਨਹੀਂ ਆਉਂਦੀ ਪੀ।
ਤੁਹਾਡੀ ਆਵਾਜ਼ ਨੀ ਆ ਰਹੀ।
ਮੇਰੀ ਤੇ ਆਂਦੀ ਪੀ ਏ ਤੁਹਾਡੀ ਨੀ ਆਂਦੀ ਪਈ।
ਹ।
ਆਈ ਆਵਾਜ਼ ਹੁਣ।
ਹਾਂਜੀ।
ਆਗੀ। ਅੱਛਾ ਮੈਂ ਕਿਹਾ ਮੈਂ ਫਰੀ ਸੀ ਮੈਂ ਤਾਂ ਕੋਲ ਕੀਤੀ।
ਹੈਲੋ।
ਹੈਲੋ।
ਹਾਂਜੀ।
ਹਾਂਜੀ। ਮੈਂ ਪੁੱਛਣਾ ਸੀ ਤੁਹਾਨੂੰ ਕੋਈ ਅੱਛਾ ਕਿਹੜਾ ਤਿਉਹਾਰ ਵਧੀਆ ਲੱਗਦਾ ਤੁਹਾਨੂੰ
ਮੈਨੂੰ ਤਾਂ ਦਿਵਾਲੀ ਪਸੰਦ ਆ। ਹੈਲੋ।
ਦੀਵਾਲੀ ਪਸੰਦ ਅੱਛਾ ਹਾਂਜੀ ਦੀਵਾਲੀ
ਹਾਂਜੀ
ਉਹ ਕਿ ਤੁਹਾਨੂੰ ਦੀਵਾਲੀ ਕਿੳ ਵਧੀਆ ਲੱਗਦੀ ਏ
ਮੈਨੂੰ ਦੀਵਾਲੀ ਤਾਂ ਵਧੀਆ ਲੱਗਦੀ ਦਿਆ ਕਿ ਲਾਈਟਸ ਵਗੈਰਾ ਪਟਾਕੇੇ
ਕਿਉ ਲੱਗਦੀ ਹੈ? ਦੀਵਾਲੀ ਵਧੀਆ
ਹੁਣ ਆ ਰੀ ਆ ਹੈਲੋ ਨਵੇਂ, ਨਵੇਂ ਕੱਪੜੇ ਪਾਣਾ
ਅੱਛਾ ਜੀ।
ਹੈਲੋ।
ਹਾਂਜੀ ਆਦੀ ਪੀ ਏ ਆਵਾਜ਼
ਠੀਕ ਆ। ਲਾਈਟਸ ਨਵੇ- ਨਵੇਂ ਕੱਪੜੇ ਦੀ ਬਾਲ ਲਈ ਦਿਏ ਵਗੈਰਾ ਜਾ ਪਟਾਕੇ ਫੋੜਨਾ ਤੇ ਘਰ ਵਧੀਆ ਲੱਗਾ
ਅੱਛਾ-ਅੱਛਾ ਇਸ ਕਰਕੇ
ਹੈਲੋ ਹਾਂਜੀ।
ਹਾਂਜੀ- ਹਾਂਜੀ।
ਹਾਂਜੀ। ਤੁਹਾਨੂੰ ਕਿਹੜਾ ਤਿਉਹਾਰ ਪਸੰਦ ਆ
ਮੈਨੂੰ ਜੇ ਲੋਹੜੀ ਵਧੀਆ ਲੱਗਦੀ
ਅੱ ਅੱਛਾ ਉਹ ਕਿਉਂ ਵ ਤੁਾਨੂੰ
ਹੈਲੋ ਲੋਹੜੀ ਮੈਨੂੰ ਤਾਂ ਵਧੀਆ ਲੱਗਦੀ ਹੈ ਕਿਉਂਕਿ ਸਾਡੇ ਇੱਧਰ ਮਾਝੇ ਏਰੀਏ ਦੇ ਵਿੱਚ ਜ ਲੋਹੜੀ ਅਤੇ ਗੁ ਹੈਲੋ। ਮੈਂ ਕਿਹਾ ਮੈਨੂੰ ਲੋਹੜੀ ਤਾਂ ਵਧੀਆ ਲੱਗਦੀ ਹੈ ਸਾਡੇ ਏਰੀਏ ਦੇ ਵਿੱਚ ਸਾਡੇ ਰੀਏ ਦੇ ਵਿੱਚ ਲੋਕ ਗੁੱਡੀ ਬੜੀ ਡਾਂਉਂਦੇ ਆ ਤੇ ਮੈਨੂੰ ਵੀ ਗੁੱ ਗੁਡੀ ਡਾਣੀ ਵਧੀਆ ਲੱਗਦੀ ਹੈ।
ਅੱਛਾ, ਅੱਛਾ।
ਉਸ ਤੋਂ ਬਾਅਦ ਗੁੱਡੀ ਉਡਾਉਣ ਤੋਂ ਬਾਅਦ ਰਾਤੀ ਮਤਲਬ ਕਿ ਨਹੀਂ ਨਹੀਂ ਰਾਤੀ ਸ਼ਾਮੀ ਵੇਲੇ ਪੈਰਾਸ਼ੂਟ ਉਡਾਉਂਦੇ ਆ ਉਹ ਵੀ ਵਧੀਆ ਲੱਗਦੇ ਆ ਅਤੇ ਰਾਤੀ ਮਤਲਬ ਕਿ ਜਦੋਂ ਲੋਹੜੀ ਨੂੰ ਬਾਲਦੇ ਆ ਨਾ ਉਦੋਂ ਵੀ ਮਤਲਬ ਡੀ ਜੇ ਲੈ ਕੇ ਨ ਆ ਤਾਂ ਵੀ ਉਦੋਂ ਵੀ ਵਧੀਆ ਵਧੀਆ ਲੱਗਦੀ ਹੈ ਤਾਂ ਕਰਕੇ ਮੈਨੂੰ ਲੋਹੜੀ ਪਸੰਦ ਏ।
ਹੈਲੋ।
ਹਾਂਜੀ। ਹੈਲੋ। ਤੁਹਾਡੀ ਆਵਾਜ਼ ਨੀ ਕਲੀਅਰ ਆਉਂਦੀ ਵੀ ਮੇਰਾ ਤੇ ਨੈਟ ਪੂਰਾ ਸਹੀ ਚੱਲਦਾ ਵਾ ਤੁਸੀਂ ਕਿਸ ਵਧੀਆ ਜਗ੍ਹਾ ਤੇ ਜਾਓ। ਯਾਰ ਮੇਰੀ ਬਿਲਕੁਲ ਸਹੀ ਆਉਂਦੀ ਵੀ ਇਹ ਤੁਸੀਂ ਕਿਸੇ ਵਧੀਆ ਜਗ੍ਹਾ ਤੇ ਜਾ ਕੇ ਬਵੋ। ਹੈਲੋ। ਯਾਰ ਕੋਈ ਵਧੀਆ ਜਗ੍ਹਾ ਤੇ ਜਾ ਕੇ ਬਹੁ ਜਿੱਥੇ ਨੈਟਵਰਕ ਪੂਰਾ ਸਹੀ ਆਏ। ਹੈਲੋ। ਹੈਲੋ। ਹੈਲੋ। ਤੁਹਾਡੀ ਆਵਾਜ਼ ਬਿਲਕੁਲ ਨਹੀਂ ਸਹੀ ਆ ਆਉਂਦੀ।
ਤੁਹਾਡੀ ਵੀ ਨੀ ਆ ਰਹੀ ਸੀ ਦੋ ਤਿੰਨ ਮਿੰਟ ਤਾਂ ਆਵਾਜ਼ ਹੀ ਨਹੀਂ ਆਈ ਤੁਹਾਡੀ।
ਮੈਨੂੰ ਤਾਂ ਤੁਹਾਡੀ ਆਉਂਦੀ ਵੀ ਪਰ ਸਹੀ ਨਹੀਂ ਆਉਂਦੀ ਵੀ ਕੱਟ ਕੱਟ ਕੇ ਆਉਂਦੀ ਵੀ ਹੈ ਕਿਉਂਕਿ ਤੁਸੀਂ ਸਹੀ ਜਗ੍ਹਾ ਤੇ ਨਹੀਂ ਬੈਠੇ ਹੋਏ।
ਮੈਂ ਸਹੀ ਜਗ੍ਹਾ ਤੇ ਬੈਠੀ ਆ ਮੈਂ ਉੱਪਰ ਬੈਠੀ ਹਾਂ।
ਹੁਣ ਉੱਪਰ ਆਏ ਹੋ ਤੁਸੀਂ।
ਨਹੀਂ ਮੈਂ ਕਦੋਂ ਦੀ ਉੱਪਰ ਆਈ ਹੋਈ ਹਾਂ।
ਹੁਣ ਵੇਖ ਲੋ ਬਿਲਕੁਲ ਹੁਣ ਸਹੀ ਆਉਂਦੀ ਵੀ ਆ ਨਾ ਆਵਾਜ਼।
ਵੀ ਹੁਣ ਸਹੀ ਆਉਂਦੀ ਵੀ ਤੁਹਾਡੀ ਆਵਾਜ਼ ਹੀ ਆਉਣੀ ਬੰਦ ਹੋ ਗਈ ਸੀ।
ਅੱਛਾ ਮੈਂ ਕਿਹਾ ਮਤਲਬ ਕਿ ਮੁੰਡਾ ਵਾ ਨਾ ਮੈਂ ਮੁੰਡੇ ਹੋਣ ਦੇ ਨਾਤੇ ਸਾਨੂੰ ਗੁੱਡੀ ਉਡਾਉਣੀ ਬਹੁਤ ਵਧੀਆ ਲੱਗਦੀ ਹੈ।
ਅੱਛਾ। ਅੱਛਾ, ਠੀਕ ਆ, ਠੀਕ ਆ।
ਪਤੀ ਡੀ ਜੇ ਲੱਗਦੇ ਆ ਲੋਹੜੀ ਬਾਲਦੇ ਆ ਉਦੋਂ ਵੀ ਨੱਚਣਾ ਵੀ ਵਧੀਆ ਲੱਗਦਾ ਤਾਂ ਕਰਕੇ ਮੈਨੂੰ ਲੋਹੜੀ ਦਾ ਫੈਸਟੀਵਲ ਬਹੁਤ ਵਧੀਆ ਲੱਗਦਾ।
ਅੱਛਾ-ਅੱਛਾ, ਠੀਕ ਆ।
ਹਾਂਜੀ, ਤੇ ਤੁਸੀਂ ਦਿਵਾਲੀ ਦੇ ਕੱਪੜੇ ਵਗੈਰਾ ਸਵਾਉਂਦੇ ਹੋ ਨਵੇਂ,
ਹਾਂਜੀ-ਹਾਂਜੀ, ਹਰ ਦਿਵਾਲੀ ਤੇ ਨਵੇਂ ਕੱਪੜੇ ਲੈਣੇ ਹੈ। ਔਰ ਪਟਾਕੇ ਚਲਾਣੇ। ਪਟਾਕੇ ਤਾਂ ਚਲੋ ਇੰਨੇ ਨਹੀਂ ਚਲਾਈਦੇ ਆ ਕਿਉਂਕਿ ਧੂੰਆਂ ਬਹੁਤ ਹੋ ਜਾਂਦਾ ਆ। ਇਸ ਕਰਕੇ ਘਰ ਚਲਾਈਦੇ ਜਿੱਦਾਂ ਦੀਏ ਵਗੈਰਾ ਜ ਜਗਾਣੇ
ਹਾਂਜੀ ਵੈਸੇ ਦੀਵਾਲੀ-ਦੀਵਾਲੀ ਵੀ ਵਧੀਆ। ਫੈਸਟੀਵਲ ਏ।
ਹਾਂ ਦੀਵਾਲੀ ਜਗਾਣੀ
ਹਾਂਜੀ,
ਉਹ ਚੀਜ਼ਾਂ ਬਹੁਤ ਵਧੀਆ ਲੱਗਦੀ ਦੀਆਂ।
ਮੈਨੂੰ ਹੋਲੀ ਦਾ ਫੈਸਟੀਵਲ ਵੀ ਬੜਾ ਪਸੰਦ ਏ ਹੋਲੀ ਦੇ ਉੱਤੇ ਆਪਾਂ ਸਾਰੇ ਭੈਣ- ਭਰਾ ਇਕੱਠੇ ਹੋ ਕੇ ਕਲਰਸ ਲੈ ਕੇ ਆਣੇ ਹਾਂ ਬੈਲੂਨਸ ਲੈ ਕੇ ਆਂਨੇ ਹਾਂ ਵੋਟਰ ਬੈਲੂਨਸ ਤੇ ਇੱਕ ਦੂਜੇ ਨੂੰ ਇੱਕ ਦੂਜੇ ਨੂੰ ਕਲਰਸ ਲਾਂਨੇ ਹਾਂ ਬਲੂਨਸ ਮਾਰਦੇ ਹਾਂ। ਉਹ ਵੀ ਬੜਾ ਪਸੰਦ ਏ।
ਆਹੋ ਵਿਸਾਖੀ ਵਧੀਆ ਲੱਗਦੀ ਆ ਤੁਹਾਨੂੰ
ਹਾਂਜੀ ਵਿਸਾਖੀ ਵੀ ਬੜੀ ਵਧੀਆ ਲੱਗਦੀ ਵਿਸਾਖੀ ਤੇ ਸਾਡੇ ਇੱਥੋਂ ਨਗਰ ਕੀਰਤਨ ਨਿਕਲਦਾ ਗੁਰਦੁਆਰਾ ਸਾਹਿਬ ਤੋਂ
ਅੱਛਾ- ਅੱਛਾ ਸਾਡੇ ਇੱਧਰ ਮੇਲੇ ਲੱਗ ਦੇ ਆ ਕਿੰਨੀਆਂ ਜਗ੍ਹਾ ਤੇ ਲੱਗਦੇ ਆ ਪਰ ਸਾਡੇ ਘਰ ਦੇ ਕੋਲ ਹੀ ਮੇਲੇ ਮੇਲਾ ਲੱਗਦਾ ਹੈ, ਬਹੁਤ ਵਧੀਆ ਲੱਗਦਾ ਆ।
ਅੱਛਾ ਜੀ।
ਹਾਂਜੀ ਇੰਨੇ ਸਾਰੇ ਖਲੋਣੇ ਲੱਗਦੇ ਆ, ਝੂਲੇ ਲੱਗਦੇ ਆ ਨਿਆਣਿਆਂ ਵਾਲੇ
ਕਿਹੜਾ ਝੂਲਾ ਪਸੰਦ ਹੈ ਤੁਹਾਨੂੰ।
ਮੈਨੂੰ ਜ਼ਿਆਦਾਤਰ ਮੈਂ ਇਨੇ ਝੂਲੇ ਲੈਂਦੀ ਨੀ ਹੈਗੀ ਵੈਸੇ ਕਿਉਂਕਿ ਫੇਰ ਮੇਰੀ ਸਿਹਤ ਖ਼ਰਾਬ ਹੋ ਜਾਂਦੀ ਆ।
ਅੱਛਾ। ਮੈਰੀਗੋ ਰਾਊਂਡ ਨਹੀਂ ਲਿਆ ਕਦੀ।
ਹਾਂਜੀ।
ਮੈਰੀਗੋ ਰਾਊਂਡ ਝੂਟਾ ਗੋਲ ਆਲਾ।
ਉਹ ਮੈਂ ਲਿਆ ਈ ਨੀ ਕਦੀ ਇੱਕ ਵਾਰ ਮਤਲਬ ਲੈਣ ਦੀ ਕੋਸ਼ਿਸ਼ ਕੀ ਸੀ ਲੇਕਿਨ ਮੇਰੀ ਸਿਹਤ ਖ਼ਰਾਬ ਹੋ ਗਈ ਫੇਰ ਮੈਂ ਨਾਲ ਹੀ ਉਤਰ ਗਈ ਸੀ ਉਹਦੇ ਵਿੱਚੋਂ
ਅੱਛਾ ਜੀ, ਮੈਂ ਤੇ ਬਹੁਤ ਲਿਆ ਆਹ ਵਾਲਾ ਮੈਰੀਗੋ ਰਾਊਂਡ ਉਹਦੇ ਤੋਂ ਉੱਪਰ ਜਾ ਕੇ ਨਾ ਸਭ ਤੋਂ ਟੋਪ ਤੇ ਜਾ ਕੇ ਸਾਰੇ ਮੇਲੇ ਦਾ ਜਦੋਂ ਵਿਊ ਵਿਖਦਾ ਨਾ ਉਦੋਂ ਬਹੁਤ ਮਜ਼ਾ ਆਂਦਾ।
ਹਾਂਜੀ ਉਹ ਸਿਰਫ ਜਿੱਦਾਂ ਮੈਂ ਇੱਕ ਵਾਰ ਗੋਲ ਘੁੰਮੀ ਸੀ, ਉਦੋਂ ਦੇਖਿਆ ਸੀਗਾ। ਔਰ ਓਦਾਂ ਮੈਨੂੰ ਸ਼ਿਪ ਪਸੰਦ ਆ। ਸ਼ਿਪ ਲੈ ਲੈਂਦੀ ਹਾਂ, ਮੈਂ ਬ੍ਰੇਕ ਡਾਂਸ ਵੀ ਲੈ ਲੈਂਦੀ ਹਾਂ।
ਅੱਛਾ ਸ਼ਿਪ
ਹਾਂਜੀ ਸਾਡੇ ਇੱਧਰ ਤਾਂ ਦੁਸਹਿਰੇ ਤੇ ਵੀ ਇੰਨਾ ਵਧੀਆ ਮੇਲਾ ਲੱਗਦਾ।
ਹਾਂਜੀ ਦੁਸਹਿਰਾ ਵੀ ਵਧੀਆ ਫੈਸਟੀਵਲ ਹੈਗਾ।
ਉਹਦੇ ਲਈ ਤਾਂ ਮਤਲਬ ਬਹੁਤ ਵੱਡੀ ਗਰਾਊਂਡ ਬਣੀ ਹੋਈ ਆ। ਉਸ ਉਹ ਚੀਜ਼ ਤੇ ਮੇਰੇ ਮਤਲਬ ਇੰਨਾ ਵੱਡਾ ਮੇਲਾ ਲੱਗਦਾ ਕੱਪੜੇ
ਅੱਛਾ ਮਤਲਬ ਕਿ ਉੱਥੇ ਫਿਰ ਕੋਈ ਮੰਤਰੀ ਤਾਂ ਬੰਦੇ ਹੋਣੇ ਆ।
ਨਹੀਂ ਨਹੀਂ ਮੰਤਰੀ ਤਾਂ ਨਹੀਂ ਆਂ। ਆ।
ਮੰਤਰੀ ਵਗੈਰਾ ਨਹੀਂ ਆਉਦੇ
ਉਹ ਜਿਦਾਂ ਕਿ ਦੁਸਹਿਰੇ ਵਾਲੇ ਦਿਨ ਜਿੱਦਾਂ ਇਹ ਪੁਤਲੇ ਬਣਾਉਂਦੇ ਆ ਉਹਨਾਂ ਨੂੰ ਸ ਉਹਨਾਂ ਨੂੰ ਜਲਾਉਂਦੇ ਆ
ਹਾਂਜੀ
ਹਾਂ ਉਸ ਟਾਈਮ ਤੇ ਆਉਂਦਾ ਆ ਕੋਈ ਕੋਈ ਜਣਾ ਆ ਜਾਂਦਾ ਆ
ਅੱਛਾ ਜੀ
ਸਾਡੇ ਇੱਧਰ ਵਿਸਾਖੀ ਤੇ ਪਹਿਲਾਂ ਸਿੰਗਰ ਵੀ ਆਉਂਦੇ ਹੁੰਦੇ ਸੀਗੇ ਬਟ ਹੁਣ ਨਹੀਂ ਆਉਂਦੇ ਹੈਗੇ
ਹਾਂਜੀ ਉਹ ਫਿਰ ਪਤਾ ਨਹੀਂ ਬਲਜੀਤ ਭਾਰੀ ਕਰਨਾ ਕਹਿੰਦਾ ਸਿੱਕੇ ਕੀ ਬਲਜੀਤ ਭਾਜੀ ਕਰਨਾ ਕਾਹਦਾ ਜਿੱਕੇਗੀ ਉਹਨਾਂ ਦੀ ਸਿਕਿਉਰਟੀ ਦਾ ਪ੍ਰੋਡਕਟ ਐਕਸ਼ਨ ਦਾ ਸਵਾਲ ਹੁੰਦਾ ਹੈ ਨਾ
ਹਾਂਜੀ ਇਸ ਕਰਕੇ ਕਿ ਉਹ ਹੁਣ ਆਉਣਾ ਮਤਲਬ ਦੋ ਤਿੰਨ ਸਾਲ ਹੀ ਹੋ ਗਏ ਆ ਕਿ ਉਹ ਨਹੀਂ ਆਉਂਦੇ ਕੋਈ ਵੀ
ਹਾਂਜੀ ਹਾਂਜੀ ਸਾਡੇ ਵੀ ਇੱਧਰ ਇੱਕ ਵਾਰੀ ਸ਼ੋਅ ਲੱਗਾ ਸੀ ਕਿਸੇ ਮਤਲਬ ਕਿ ਲੇਡੀ ਸਿੰਗਰ ਸੀ
ਅੱਛਾ
ਤੇ ਉਹਦੇ ਨਾਲ ਨਾ ਉਹ ਜਦੋਂ ਗਾਣਾ ਗਾਉਂਦੀ ਵੀ ਸੀ ਤੇ ਉਹਦੇ ਤੇ ਇੱਕ ਮੁੰਡਾ ਸਟੇਜ ਤੇ ਚੜ੍ਹ ਗਿਆ ਆਪਣੇ ਵੱਲੋਂ ਤਾਂ ਉਹ ਫੈਨ ਸੀ ਉਹਨੇ ਉੱਦਾਂ ਮਿਲਣਾ ਸੀ ਪਰ ਫਿਰ ਉਹਨਾਂ ਦੀ ਪ੍ਰੋਟੈਕਸ਼ਨ ਦਾ ਸਵਾਲ ਆ ਜਾਂਦਾ ਨਾ ਵਿੱਚ
ਹਾਂਜੀ ਹਾਂਜੀ
ਤਾਂ ਕਰਕੇ ਫਿਰ ਉਹਨੂੰ ਮਤਲਬ ਕਿ ਪੁਲਿਸ ਲੈ ਗਈ ਸੀ ਫੜ ਕੇ ਫਿਰ ਉਹ ਸਿੰਗਰ ਨੇ ਸੋਚ ਸੋਸ਼ਲ ਮੀਡੀਆ ਦੇ ਉੱਤੇ ਉਹ ਵੀ ਕਿਹਾ ਸੀ ਕਿ ਮੈਂ ਮੰਨਦੀ ਹਾਂ ਮੇਰਾ ਫੈਨ ਏ ਪਰ ਫਿਰ ਉਹਨਾਂ ਦੀ ਸਕਿਓਰਟੀ ਦਾ ਇਸ਼ੂ ਬਣ ਜਾਂਦਾ ਤਾਂ ਕਰਕੇ ਉਹ ਇੱਦਾਂ ਕਿਸੇ ਨਾਲ ਮਿਲ ਨਹੀਂ ਸਕਦਾ
ਹਾਂਜੀ ਸਾਡੇ ਇੱਧਰ ਵੀ ਦੇ ਇੱਕ ਵਾਰ ਹੋਇਆ ਸੀਗਾ ਉਸ ਟਾਈਮ ਵੀ ਲੇਡੀ ਸਿੰਗਰ ਸੀਗੀ
ਅੱਛਾ ਜੀ
ਹਾਂਜੀ ਫਿਰ ਕਿਸੇ ਨੇ ਮਤਲਬ ਕਿ ਚਾਹ ਕੇ ਏਦਾਂ ਕੁਛ ਧੀ ਚ ਕੇ ਏਦਾਂ ਮਾਰਤੀ ਸੀ ਉਹਨਾਂ ਦੇ ਇਸ ਕਰਕੇ ਫਿਰ ਉਸ ਤੋਂ ਬਾਅਦ ਹੀ ਸਿੰਘ ਰਾਣਾ ਬੰਦ ਹੋ ਗਏ
ਅੱਛਾ ਜੀ
ਹਾਂਜੀ
ਚਲੋ ਠੀਕ ਹੈ ਜੀ ਫਿਰ ਕਰਾਂਗੇ ਗੱਲ
ਠੀਕ ਠੀਕ ਓਕੇ ਓਕੇ ਠੀਕ